ਕੀ ਹਾਲ ਏ?
ਹਾਂਜੀ ਹਾਂਜੀ ਵਧੀਆ ਭੈਣੇ, ਹੋਰ ਤੁਸੀ ਦੱਸੋ ਕੀ ਹਾਲ ਚਾਲ?
ਹਾਂਜੀ ਬਸ ਮੈਂ ਵੀ ਵਧੀਆ, ਹੋਰ ਕੀ ਕਰਦੇ ਪਏ ੳ?
ਹੋਰ ਕੀ ਕਰਦੇ ਸੀ?
ਬਸ ਕੁਛ ਨੀ ਹੁਨੇ ਮਤਲਬ ਅੱਜ ਸਾਡਾ ਲੰਚ ਲੇਟ ਹੋ ਗਿਆ ਸੀ ਕਾਫੀ ਸਵੇਰੇ ਬ੍ਰੇਕਫਾਸਟ ਲੇਟ ਕਰ ਲੇਆ ਸੀ ਫੇਰ ਭੁੱਖ ਲੱਗੀ ਸੀ ਹੁਣ ਫੇਰ ਹਾਂ ਲੰਚ ਸਾਡਾ ਹੁਨੇ ਹੋਏਆ ਬਸ ਸਾਡੇ ਚਾਰ ਵਜੇ ਕੋਲ।
ਅੱਛਾ-ਅੱਛਾ ਹਾਂ, ਆਈ ਨਾ ਅੱਜ ਕੱਲ ੳਹ ਗਰਮੀ ਦੀ ਛੁੱਟੀਆਂ ਚੱਲ ਰੀ ਏ ਤੇ ਜੇੜਾ ਨਾਸ਼ਤਾ ਹੁੰਦਾ ੳਹ ਲੇਟ ਈ ਹੋ ਜਾਂਦਾ। ਸਾਡੇ ਬੱਚੇ ਵੀ ਲੇਟ ਈ ਕਰਦੇ ਨੇ।
ਬਿਲਕੁਲ ਕੁਛ ੳੰਝ ਵੀ ਗਰਮੀ ਏ ਨਾ, ਖਾਣ ਤੇ ਕੁਛ ਦਿਲ ਈ ਨੀ ਕਰਦਾ। ਬਸ ਪਾਨੀ ਦੀ ਬਸ ਪਿਆਸ ਲਗਦੀ ਰਏ, ਔਰ ਬੰਦਾ ਪਾਨੀ ਪੀਂਦਾ ਰਹੇ ਨਾ ਬਸ।
ਸਹੀ ਗੱਲ ਏ। ਪਾਨੀ ਪੀ-ਪੀ ਕੇ ਈ ਪੇਟ ਭਰ ਜਾਂਦਾ ਕੀ ਕਰੇ ਬੰਦਾ, ਤੇ ਗਰਮੀ ਚ ਸਮਝ ਈ ਨਈ ਆਂਦਾ ਕੇੜੀ ਸਬਜੀ ਬਨਾਈਏ ਤੇ ਕੇੜੀ ਨਾ ਬਨਾਈਏ।
ਸਹੀ ਗੱਲ ਏ।
ਹੋਰ ਦੱਸੋ ਬੱਚੇ ਬੁੱਚੇ ਠੀਕ ਨੇ?
ਹਾਂ ਸਭ ਵਧੀਆ ਬ ਟਿਊਸ਼ਨ ਚ ਗਏ ਹੁਣ ਟਾਈਮ ਹੋਏਆ ਸੀ, ਟਿਊਸ਼ਨ ਦਾ ਫਿਰ ਮੈਂ ਸਾਰੇ ਚੱਲ ਜਨ ਪੈਲੇ ਰੋਟੀ ਆ ਕੇ ਪੈਲਾਂ ਮੈਂ ਏਨਾ ਨੂੰ ਭੇਜੇਆ ਫੇਰ ਅਸੀ ਆਪ ਰੋਟੀ ਰੂਟੀ ਖਾਦੀ। ਮੈਂ ਕੇਆ ਤੁਸੀ ਜਾਓ ਪੈਲਾਂ, ਥੋੜੀ ਸ਼ਾਂਤੀ ਹੋਏਗੀ ਘਰ ਵਿੱਚ ਦੋ ਦੋ, ਤਿੰਨ ਘੰਟੇ, ਨਈ।
ਸਹੀ ਗੱਲ ਏ। ਜਦੋਂ ਸਕੂਲ ਜਾਂਦੇ ਨੇ ੳਦੋਂ ਤੇ ਦੇਖੋ ਥੋੜਾ ਮਾੜਾ ਮੋਟਾ ਸ਼ਾਂਤੀ ਹੁੰਦੀ ਏ ਦੁਪੇਹਰੇ ਆਂਦੇ ਨੇ ਫੇਰ ਸ਼ਾਮੀ ਟਿਊਸ਼ਨ ਚੱਲ ਜਾਂਦੇ ਨੇ, ਹੁਣ ਜਦੋਂ ਦੀ ਏਨਾ ਦੀ ਛੁੱਟੀਆਂ ਪਈਆਂ ਨੇ ੳਦਾ ਦਾ ਏਨਾ ਨੇ ਰੋਲਾ ਏਨਾ ਪਾਏਆ, ਦੋ ਘੰਟੇ ਵਾਸਤੇ ਟਿਊਸ਼ਨ ਜਾਂਦੇ ਨੇ ਤਾਂ ਮੈਨੂੰ ਥੋੜੀ ਸ਼ਾਂਤੀ ਲੱਗਦੀ ਏ ਤੇ ਮੈਂ ਤਾਂ ਮਾੜਾ ਮੋਟਾ ਕੰਮ ਕਰਦੀ ਆਂ, ਜਦੋਂ ਏ ਕੰਮ ਜਦੋਂ ਏ ਘਰ ਹੁੰਦੇ ਨੇ ਕੁਛ ਨੀ ਕਰਨ ਦੇਂਦੇ ਮੈਨੂੰ।
ਹਾਂ ਮੇਰਾ ਵੀ ਤਾਂ ਹੈ ਵੇ ਕੁਛ ਮੇਰੇ ਸਟਿਚਿੰਗ ੳੰਝ ਵੀ ਬੜੀਆਂ ਆਈਆਂ ਦੀ ਸੀ ਤੇ ਕੁਛ ਹੁਣ ਬੱਚੇਆਂ ਦਾ ਛੁੱਟੀਆਂ ਪਈਆਂ ਦੀ ਸੀ, ਟਾਈਮ ਲੱਗ ਨਈ ਰਿਆ ਸੀ। ਤੇ ਉੰਝ ਕੁਛ, ਕੋਈ ਗੈਸਟ ਆ ਜਾ ਹੁੰਦਾ ਸੀ ਫੇਰ ਫੇਰ ਹੁਨ ਚਲੋ ਕੱਲ ਮੇਰੀ ਦੀਦੀ ਇਨ ਲਾੱ ਗਏ ਨੇ, ਸਿਸਟਰ ਇਨ ਲੋ ਕੱਲ ਮੇਰੇ ਗਏ ਨੇ ਹੁਨ ਤੇ ਹੁਨ ਮੈਂ ਥੋੜੀ ਫੀ੍ ਹੋਈ ਸੀ ਮੈਂ ਕੇਆ ਚਲੋ ਅੱਜ ਮੈਂ ਮਸ਼ੀਨ ਰੱਖਨੀ ਆ ਹੁਨੇ ਬਸ ਥੋੜੀ ਦੇਰ ਤਿਕਨ ਰੱਖਨੀ ਆ ਮਸ਼ੀਨ। ਜੇੜੇ ਦੋ ਤਿੰਨ ਕਸਟਮਰਾਂ ਦੇ ਪੀਸ ਪਏ ਨੇ ਓ ਕੰਪਲੀਟ ਕਰਕੇ ਦਵਾਂ ਓਨਾਂ ਨੂੰ। ਹੁ, ਗੈਸ ਚਲਾਦੇ।
ਕੱਲ ਕੈ ਰਈ ਸੀ ਕਿ ਅਹ ਘੁਮਾ ਲਿਆਓ ਸਾਨੂੰ ਘੁਮਾ ਲਿਆਓ ਮੈਂ ਕੇਆ ਚਲੋ ਕਿੱਧ ਰੇ ਘੁਮਾ ਲੈਂਣੀ ਆ। ਸਾਡੇ ਏਧਰ ਮੇਲਾ ਲੱਗੇਆ ਹੋਏਆ ਮੈਂ ਕੇਆ ਚਲੋ ਤੁਆਨੂੰ ਮੇਲਾ ਈ ਵਿਖਾ ਲਿਆਣੀ ਓਧਰ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਤੇ ਖਾਣ- ਪੀਣ ਦਾ ਵੀ ਬੜਾ ਵੱਧੀਆ ਪ੍ਰਬੰਧ ਐ, ਮੈਂ ਕੇਆ ਚਲੋ ਤੁਆਨੂੰ ਓਧਰ ਈ ਲੈ ਚੱਲਦੀ ਆ।
ਅੱਛਾ ਕਿ ਸੀ ਤਾਡੇ ਓੱਥੇ ਵੈਸੇ ਈ ਲਖਨਊ ਦਾ ਮੇਲਾ ਗਰਮੀਆਂ ਦਾ ਲੱਗੇਆ ਹੋਣਾ ਹਨਾ?
ਆ ਗਰਮੀਆਂ ਚ ਮਤਲਬ ਗਰਮੀਆਂ ਦਾ ਵੀ ਕੀ ਬਸ ਅ-ਅ ਸਾਡੇ ਏਧਰ ਨਾ ਹਰ ਛੇ ਮੀਨੇ ਬਾਦ ਲੱਗਦਾ। ਹੁੰਦਾ ਰੇਂਦਾ ਏ ਮੇਲਾ ਬੱਚੇਆਂ ਵਾਸਤੇ। ਰੌਣਕ ਮੇਲਾ ਬੜਾ ਹੋ ਜਾਂਦਾ ਐ ਕੋਈ ਦਿਨ ਤਿਹਾਰ ਹੋ ਓਦੋਂ ਵੀ ਲੱਗਦਾ ਰੇਂਦਾ।
ਅ ਚਲ ਏ ਤਾਂ ਬੋਤ ਵੱਧੀਆ ਗੱਲ ਫੇਰ ਤਾਂ, ਏ ਤਾਂ ਬੜਾ ਘੱਟ ਵੇ ਦੇਖਣ ਨੂੰ ਮਿਲਦਾ ਅੱਜ- ਕੱਲ੍ਹ ਮੇਲੇ ਵਗੈਰਾ ਕਿੱਥੇ ਰੈ ਗਏ ਸ਼ੈਰਾਂ ਚ।
ਨਾ -ਨਾ ਤੁਸੀਂ ਆਏਓ ਏਧਰ ਸਾਡੇ ਅ ਤੁਸੀਂ ਵੀ ਆਨੰਦ ਲੁੱਟੇਓ ਆ ਕੇ।
ਹਾਂਜੀ ਜਰੂਰ। ਹਾਂ ਜ਼ਰੂਰ ਬਸ ਹਹ। ਮੈਂ ਛੁੱਟੀਆਂ ਤਾਂ ਥੋੜੀਆਂ ਜੇਈਆ ਰੈ ਗਈਆ ਕਿੱਤੇ ਗਏ ਵੀ ਨੀ ਅਸੀ ਤਾਂ ਗਰਮੀ ਏਨੀ। ਕੈ ਰਈ ਸੀ ਜਦੋਂ ਪ੍ਰੋਗਰਾਮ ਬਣਾਈਏ, ਆ ਓਹੀ ਤਾਂ ਦੋ ਤਿੰਨ ਦਿਨ ਛੁੱਟੀਆਂ ਰੈ ਗਈਆਂ ਬਸ ਹੁਣ ਤਾਂ ਦੇਖੋ ਕੰਪਲੀਟ ਕਰਨੀ ਏਨਾਂ ਦਾ ਸਿਲੇਬਸ ਵਗੈਰਾ ਦੇਖਾਂ। ਓੱਥੇ ਗੇਆ।
ਹਾਂਜੀ -ਹਾਂਜੀ ਓ ਤੇ ਹੈ ਈ ਮੈਂ ਵੀ ਬੱਚੇਆਂ ਨੂੰ ਕੇਆ ਵੀ ਤੁਸੀਂ ਆਪਣਾ ਜੇੜੇ ਮੈਡਮ ਹੈਗੇ ਓਦੇ ਕੋਲ ਜਾ ਕੇ ਆਪਣਾ ਪੂਰਾ ਕੰਮ ਛੁੱਟਿਆ ਦਾ ਜੇੜਾ ਮਿਲੇਆ ਓ ਕਰਲੋ ਫਿਰ ਤੁਆਡੇ ਸਕੂਲ ਖੁੱਲ ਜਾਣਗੇ। ਉਦੋਂ ਫਿਰ ਤੁਆਨੂੰ ਟਾਈਮ ਨੀ ਲੱਗਣਾ ਫਿਰ ਆਗੇ ਤਾਡੇ ਪੇਪਰ -ਪੂਪਰ ਵੀ ਹੈਗੇ ਨੇ।
ਹਾਂ ਬਿਲਕੁਲ ਸਕੂਲ ਸ਼ੁਰੂ ਹੁੰਦੇ ਨਾਲ ਤਾਂ ਪੇਪਰ ਰੱਖ ਦਿੰਦੇ ਨੇ ਬੱਚਾ ਕਿ ਛੁੱਟੀਆਂ ਚ ਕਿ ਬੱਚਾ ਪੜ੍ਹੇ ਕੀ ਕਰੇ।
ਨਈ ਜੀ ਅੱਜ-ਕੱਲ੍ਹ ਬੱਚੇਆਂ ਦੀ ਪੜ੍ਹਾਈ ਦਾ ਵੀ ਏਨਾ ਏਂਨਾ ਜ਼ਾਦਾ ਹੋ ਗੇਆ ਨੇ ਮੈਂ ਤਾਨੂੰ ਕੀ ਦੱਸਾਂ ਵੀ ਅਹ ਬੱਚੇਆਂ ਤੇ-ਤੇ ਹੈ ਈ ਦੇਖੋ। ਬੱਚੇਆਂ ਦੇ ਉੱਤੇ ਤੇ ਭਾਰ ਹੈ ਈ ਪੜ੍ਹਾਈ ਦਾ, ਮਾਂ-ਪਿਓ ਨੂੰ ਓਵੀ ਨਾਲ ਪੈ ਜਾਂਦਾ ਭਾਰ।
ਹਾਂ, ਬਿਲਕੁਲ, ਸਈ।
ਮਾਂ-ਪਿਓ ਨੂੰ ਵੀ, ਨਾਲ-ਨਾਲ-ਨਾਲ ਬੈ ਕੇ ਪੜ੍ਹਨਾ ਪੈਂਦਾ, ਏਨਾਂ ਦੇ।
ਹੁਣ, ਤੁਸੀਂ ਇੱਥੋਂ ਦੇਖੋ ਨਾ, ਬੱਚੇਆਂ ਨੂੰ ਜਿਵੇ ਛੁੱਟੀਆਂ ਦਾ ਜੇੜਾ ਕੰਮ ਮਿਲਦਾ, ਵੇ ਕੋਈ ਬੱਚੇਆਂ ਦੇ ਹਿਸਾਬ ਨਾਲ, ਥੋੜ੍ਹੀ ਦਿੰਦੇ ਨੇ ਆ ਕੰਮ।
ਨਾ-ਨਾ। ਬੱਚੇਆਂ ਨੇ ਤਾਂ ਦੇਖੋ ਕੁਛ ਨੀ ਕਰਨਾ, ਬੱਚਿਆਂ ਦੀ ਤੇ ਏਨਾਂ ਨੇ ਐਵੇਂ ਦੀ ਤਾ ਹੁੰਦਾ ਏਂਨਾ-ਏਂਨਾ ਮੁਸ਼ਕਿਲ ਕੰਮ ਦਿੰਦੇ ਨੇ ਦੇਖੋ, ਨਿਆਣੇਆਂ ਤੋਂ ਥੋੜ੍ਹੀ ਹੋਣਾ ਓ ਮਾਂ -ਪਿਓ ਨੇ ਕਰਨਾ।
ਗਿਣਤੀ ਵਿੱਚ ਦੇਖੋ, ਮੇਰੀ ਕੁੜੀ ਜਿਵੇਂ ਫੋਰਥ ਕਲਾਸ ਵਿੱਚ ਹੈਗੀ ਏ ਤੇ, ਮਤਲਬ ਕੰਪਿਊਟਰ ਵਗੈਰਾ ਚਲੋ ਹਾਲੇ ਨਈ ਕਰਾਏਆ ਏਨਾ-ਏਨਾਂ ਨੂੰ ਤੇ
ਹੂੰ
ਤੇ ਉਸ ਤੋਂ ਓਨਾਂ ਨੂੰ ਹੋਲਡ ਸੋਮਰਸ ਕੇ ਦਿੱਤਾ ਬ ਕੰਪਿਊਟਰ ਤੇ ਨਾ ਲੈਪਟੋਪ ਵਿੱਚ ਪੀ -ਸੀ -ਟੀ ਬਣਾਓ ਪੰਦਰਾਂ ਪੇਜੀਆਂ ਦੀ, ਮੈਂ ਕੇਆ ਤੁਸੀਂ ਲੈਬ ਵਿੱਚ ਤੁਸੀਂ ਕਦੇ ਲੈ ਕੇ ਨਈ ਗਏ
ਮੈਂ ਕੇਆ ਤੁਸੀਂ ਲੈਬ ਵਿੱਚ ਤੁਸੀਂ ਕਦੇ ਲੈ ਕੇ ਨਈ ਗਏ ਬੱਚੇਆਂ ਨੂੰ ਕੰਪਿਊਟਰ ਚਲਾਣਾ ਤੁਸੀ ਡਰੋਇੰਗ ਦੇ ਨਾਮ ਤੇ ਤੁਸੀਂ ਕੰਪਿਊ ਫੇਰ ਕਲਾਸਿਸ ਲਗਾਂਦੇ ਬੱਚੇਆਂ ਦੀ।
ਹਨਾ ਐਵੇਂ ਈ ਹੁੰਦੇ ਨਾ ਦੇਖੋ ਸਕੂਲਾਂ'ਚ ਡਰੋਇੰਗ ਡਰੋਇੰਗ ਕਰਾ ਦੇਨਗੇ ਬਸ ਤੇ, ਹਾਂ ਮੈਂ ਕਿਆ ਤੁਸੀ ਪ੍ਰੋਪਰ ਤੁਸੀ ਓਨਾਂ ਦੀ ਪ੍ਰੋਪਰ ਕਲਾਸ ਲਗਾਓ ਐਡਵਾਂਸ ਕੰਪਿਊਟਰ ਸਿਖਾਓ ਓਨਾਂ ਨੂੰ ਪੇਪਰ ਕਿ ਚਲੋ ਕਈ ਏ ਯੇ ਨਾ ਹੁਣ ਐ ਕਰਨਾ ਕਿੰਨਾ ਨੇ ਮਾਵਾਂ ਨੇ ਨਾ
ਤਾਂ ਬੱਚੇ ਹਾਂਜੀ, ਐਵੇਂ ਈ ਕਰਦੇ ਨੇ ਅੱਜ ਕੱਲ ਨਾ ਸਕੂਲਾਂ ਚ ਨਾ ਸਰਕਾਰੀ ਸਕੂਲ ਚ ਤੇ ਬ ਬੱਚੇ ਨੂੰ ਪਾਣ ਦਾ ਦੇਖੋ ਅੱਜ ਕੱਲ ਕੋਈ ਫਾਇਦਾ ਨੀ ਐ ਸਾਡੀ ਏ ਨਨਾਣ ਹੈਂ ਉਨਾਂ ਨੇ ਪਾਇਆ ਹੋਇਆ ਸੀ ਬੱਚਿਆਂ ਨੂੰ ਪੈਲੇ ਸਰਕਾਰੀ ਸਕੂਲ ਓ ਸੋਚਦੇ ਸੀ ਕਿ ਵੀ ਸਾਡੇ ਕੋਲ ਚਲੋ ਇਨਾ ਪੈਸਾ ਨੀ ਹੈਗਾ ਵੀ ਆਪਾਂ ਪ੍ਰਾਈਵੇਟ ਸਕੂਲ ਚ ਬ ਬੱਚੇ ਨੂੰ ਪੜਾ ਨੀ ਸਕਦੇ। ਤੇ ਉਨਾਂ ਨੇ ਬੱਚਿਆਂ ਨੂੰ ਕੀ ਕੀਤਾ ਸਰਕਾਰੀ ਸਕੂਲੇ ਪਾ ਦਿੱਤਾ ਤੇ ਮੈਂ ਕਿਆ ਦੀ ਦੀ ਨਈ ਤੁਸੀ ਸਰਕਾਰੀ ਸਕੂਲ ਪਾ ਕੇ ਬੱਚੇ ਦਾ ਭਵਿੱਸ਼ੇ ਖ਼ਰਾਬ ਕਰ ਰੇ ਓ। ਬੱਚੇ ਨੂੰ ਚੰਗੇ ਸਕੂਲ ਪਾਓ ਘੱਟੋ ਘੱਟ ਓ ਆਪਣੇ ਭਵਿਸ਼ੇ ਤੇ ਕੁਛ ਬਨੇਗਾ ਤੇ ਸਈ।
ਹਾਂ ਐ ਤਾ ਹੈਗਾ ਬਾਕੀ ਦੇਖੋ ਜਿੰਨੇ ਪੜਨਾ ਹੁੰਦਾ ਨਾ ਓਨੇ ਪੜ ਈ ਲੈਣਾ ਉਨੇ ਕਿ ਕੋਈ ਸਕੂਲ ਵੀ ਪੜ੍ਹ ਲੈਨਾ ਤੁਸੀ ਮੈਂ ਤੁਆਨੂੰ ਅਗਰ ਦ ਦੱਸਾਂ। ਜੇੜੇ ਜਿਵੇਂ ਜਆਦਾਤਰ ਜਿਵੇਂ ਜਿਨ੍ਹਾਂ ਨੇ ਨੀਟ ਵਗੈਰਾ ਕਲੀਅਰ ਕੀਤੀਆਂ ਹੁੰਦੀਆਂ ਹਨਾ। ਜੇੜੇ ਬੱਡੇ ਵੱਡੇ ਓਵੀ ਓਥੇ ਬੈਠੇ ਹੁੰਦੇ ਨ ਪਦਵੀਆਂ ਤੇ ਉਦੇ ਕੋਲ ਜਿਆਦਾਤਰ ਸਰਕਾਰੀ ਸਕੂਲ ਈ ਪੜੇ ਹੁੰਦੇ ਨੇ।
ਹਾਂਜੀ, ਹਾਂਜੀ ਨਈ ਓ ਵੀ ਤਾਡੀ ਗੱਲ ਦੇਖੋ ਸਈ ਐ ਪਰ ਸਾਡੇ ਇੱਧਰ ਨਾ ਸਰਕਾਰੀ ਸਕੂਲ ਵਧੀਆ ਨੀ ਐ। ਟੀਚਰਾਂ ਬਿਲਕੁਲ ਵੀ ਪੜਾਂਦੀਆਂ ਨੀ ਐ ਤਾਂ ਕਰਕੇ ਮੈਂ ਦੀਦੀ ਨੂੰ ਏ ਕਿਆ ਕਿ ਤੁਸੀ ਇੱਧਰ ਆਲੇ ਸਰਕਾਰੀ ਸਕੂ ਪੜ੍ਹਾਓ ਇ ਨਾ ਬਿਲਕੁਲ ਬੱਚਿਆਂ ਨੂੰ
ਹਾਂ ਬ ਓ ਕੁਛ ਵੀ ਓ ਟੀਚਰ ਸਕੂਲਿੰਗ ਵਗੈਰਾ ਦਾ ਫਰਕ ਪੈ ਜਾਂਦਾ ਅਜ ਤੱਕ ਪੜ੍ਹਾਈ ਤਾ ਕੋਈ ਮਾੜੀ ਨਈ ਹੁੰਦੀ।
ਹਾਂਜੀ, ਬਈ ਓਈ ਐ ਨਾ ਮੈਂ ਤਾਨੂੰ ਓਈ ਤੇ ਕੈ ਰੀ ਆਂ ਵੀ ਟੀਚਰਾਂ ਨੂੰ ਹੋਣਾ ਚਾਈਦਾ ਵੀ ਆਪਾਂ ਦੇਖੋ ਜੇ ਸਕੂਲੇ ਆ ਰੀ ਐ ਬੱਚਿਆਂ ਨੂੰ ਸਬ ਟੀਚਰਾਂ ਦਾ ਦੇਖੋ ਐਈ ਕੰਮ ਏ ਕਿ ਓਨਾਂ ਨੇ ਬੱਚਿਆਂ ਨੂੰ ਆ ਜਿਦੇ ਓ ਸੈਲਰੀ ਲੈ ਰੇ ਨੇ, ਤਨਖਾਹ ਲੈ ਰੇ ਨੇ ਤੇ ਕਿਸ ਚੀਜ਼ ਦੀ ਤਨਖਾਹ ਲੈ ਲੈ ਰੇ ਓ ਤੁਸੀ ਬੱਚਿਆਂ ਨੂੰ ਪੜਾਂਣ ਦੀ ਲੈ ਰੇ ਓ ਤੇ ਤੁਸੀ ਸਕੂਲ ਆ ਕੇ ਬੱਚੇ ਨੂੰ ਪੜ੍ਹਾ ਈ ਨੀ ਰਏ ਚੰਗੀ ਸ਼ਿਕਸ਼ਾ ਈ ਨੀ ਦੇ ਰੇ ਤੇ ਤਾਡਾ ਟੀਚਰ ਹੋਣ ਦਾ ਮਤਲਬ ਕੀ ਐ?
ਐ ਸਮਝਦੇ ਨੇ ਨਾ ਕਿ ਚਲੋ ਫ੍ਰੀ ਮਤਲਬ ਸਰਕਾਰੀ ਏ ਫਿਰ ਸਰਕਾਰੀ ਦੇ ਸਾਬ ਨਾ ਸਾਨੂੰ ਸਰਕਾਰ ਵੱਲੋ ਪੈਸਾ ਆ ਰੇਆ ਵੇ।
ਹਾਂ, ਤੇ ਦੇਖੋ ਤੁਸੀ ਸਰਕਾਰੀ ਵਾਲਿਆ ਦੀ ਤਨਖਾਹ ਕਿੰਨੀ ਜਆਦਾ ਨੇ ਏਨੀ ਤੇ ਪ੍ਰਾਈਵੇਟ ਵਾਲਿਆਂ ਦੀ ਨੀ ਔਂਦੀ ਸਰਕਾਰੀ ਵਾਲੇ ਤੇ ਲੈਂਦੇ ਵੀ ਸੱਠ -ਸੱਠ, ਸੱਤਰ- ਸੱਤਰ ਅਜਾਰ ਰਪਏ ਨੇ
ਆਰਾਮ ਨਾਲ ਜੀ ਰਾਮ ਨਾਲ ਸੱਤਰ ਹਜਾਰ ਦੀ ਗੱਲ ਕਰੋ ਮੇਰੀ ਇੱਕ ਕਜ਼ਨ ਹੈਗੀ ਓ ਪੜਾਂਦੀ ਸੱਤਰ ਹਜਾਰ ਰਪਏ ਲੈਂਦੀ ਏ ਓ ਹਾਂ ਬ ਫਿਰ ਓਸ ਉਈਓ ਮੈਂ ਤਾਨੂੰ ਕੈਂਦੀ ਤਾਂ ਪਈ ਆਂ। ਓ ਪਤਾ ਕੀ ਜੋ ਮੇਸੇ ਹੋ ਕੇ ਬੈ ਜਾਂਦੇ ਨੇ ਤੇ ਕੋਈ ਵੇਖਣ ਵਾਲਾ ਤਾ ਹੈ ਨਈ ਐ ਨਾ। ਨਾਲੇ ਜੋਬ ਲੱਗੀ ਦੀਏ ਪੱਕੀ ਜੋਬ ਲੱਗੀ ਦੀਏ ਕੋਈ ਟੈਂਸ਼ਨ ਨੀ ਐ। ਰਿਟਾਇਰਮੈਂਟ ਤੋ ਬਾਅਦ ਵੀ ਆਨੀ ਕੀ ਆਨੈ।
ਓਈ ਤੇ ਓਨਾ ਨੂੰ ਪਤਾ ਐ ਨਾ ਵੀ ਸਾਡੀ ਪੈਨਸ਼ਨ ਲੱਗ ਜਾਨੀ ਐ ਹਜੇ ਤੇ ਸਾਨੂੰ ਆ ਈ ਰੇਆ। ਓਦੋ ਬਾਅਦ ਵੀ ਸਾਨੂੰ ਆਣਾ ਏ ਤਾਂ ਕਰਕੇ ਓ ਧਿਆਨ ਨੀ ਦੇਂਦੇ ਇੱਕ ਦਿਨ ਤੇ ਸਾਡੇ ਏਧਰ ਸਰਕਾਰੀ ਸਕੂਲੇ ਛਾਪਾ ਪੈ ਗਿਆ ਸੀ ਕਿਉਂਕਿ ਓ ਕੀ ਕਰ ਰਏ ਸੀ ਆਪਣੇ ਬੈਠੇ ਹੋਏ ਕੱਪੜਿਆਂ ਦੀ ਸਿਲਾਈ -ਸਲੂਈ ਕਰ ਰਹੇ ਹੋਨੇ, ਅਹ ਕੋਈ ਟੀਚਰ ਆਪਣੇ ਘਰ ਦਾ ਕੰਮ ਲਿਆਈ ਹੋਈ ਸਬਜ਼ੀ -ਸੁਬਜੀ ਕੱਟਦੀ ਪਈ ਸੀ। ਤੇ ਉੱਥੇ ਛਾਪਾ ਪੈ ਗਿਆ ਸੀ, ਮੈਂ ਕਿਹਾ ਇਥ ਬਹੁਤ ਵਧੀਆ ਹੋਇਆ, ਇਹਨਾਂ ਨੂੰ ਨਾ ਨੌਕਰੀ ਤੋਂ ਕੱਢਣਾ ਚਾਹੀਦਾ। ਜਿਹੜੇ ਬ ਬੱਚਿਆਂ ਦੇ ਫਿਊਚਰ ਬਾਰੇ ਬਿਲਕੁਲ ਸੋਚਦੇ ਨੀ ਹੈਗੇ।
ਹਮ ਤਾਂਟੋ ਤੋਂ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
ਹਾਂ ਤੁਹਾਡੇ ਉੱਧਰ ਦੇ ਮੈਂ ਸੁਣ ਨੇ ਬੜੇ ਚੰਗੇ ਨੇ, ਸਾਡੇ ਇੱਧਰ ਦਾ ਤਾਂ ਬਿਲਕੁਲ ਵੀ ਮਸਾ ਵੀ ਹਾਲ ਨੀ ਹੈਗਾ। ਬੱਚੇ ਨੂੰ ਸਰ ਸਰਕਾਰੀ ਸਕੂਲ ਪੜ੍ਹਾਉੱਣ ਦਾ।
ਹਮ। । ਹਾਂਜੀ।
ਮੈਂ ਕਿਹਾ ਕਦੀ ਆਇਓ, ਤੁਸੀਂ ਵੀ ਚੱਕਰ ਲਗਾ ਲਓ, ਆਉਂਦੇ ਹੀ ਨੀ ਤੁਸੀਂ ਤੇ।
ਬਸ ਆਵਾਂਗੇ।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
ਬਣਾਉਂਦੀਆਂ ਹੁਣ ਪਲੈਨ, ਦੋ ਤਿੰਨ ਦਿਨ ਰਹਿ ਗਏ ਛੁੱਟੀਆਂ ਤੇ ਲੈਂ ਜਾਓ ਘੁਂਮਾਓ ਵੇਖੋ ਗਰਮੀ ਨੇ ਸਵੇਰੇ ਸਗੋਂ ਇਨਾ ਵਧੀਆ ਮੌਸਮ ਵਧੀਆ ਸੀ। ਹੋਰ ਸੁਣਾਓ? ਹੈਲੋ। ਹੈਲੋ।
ਹਮ।
ਹੈਲੋ, ਤੁਹਾਡੀ ਅਵਾਜ ਨਹੀਂ ਆ ਰਹੀ ਦੀਦੀ।